ਹੈਲੋ।
ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।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
ਬਸ ਵਧੀਆ ਤੁਸੀਂ ਦੱਸੋ ਹਾਲ ਚਾਲ ਕੀ?
ਹਾਂਜੀ ਹਾਂਜੀ ਵਧੀਆ ਸਾਡਾ ਵੀ ਹੋਰ ਸੁਣਾਓ ਤੁਸੀਂ? ਰੋਟੀ ਰੁਟੀ ਖਾ ਲਈ ਹੈ? ਹੈਲੋ।
ਹੈਲੋ।
ਵਾ ਹੈਲੋ ਹਾਂਜੀ ਆਵਾਜ਼ ਨੀ ਆਉਂਦੀ?
ਆ ਗਈ ਆਵਾਜ।
ਅੱਛਾ, ਅੱਛਾ ਮੈਂ ਕਿਹਾ ਰੋਟੀ ਖਾ ਲਈ ਜੀ।
ਹਾਂਜੀ, ਰੋਟੀ ਖਾ ਲਈ ਸੀ।
ਅੱਛਾ, ਕੀ ਬਣਾਇਆ ਸੀ?
ਅੱਜ ਦਾਲ ਬਣਾਈ ਤੀ।
ਅੱਛਾ ਕਿ ਵਧਾਈ ਦਾਲ। ਕੀ ਪਤਾ ਨਹੀ ਅੱਛਾ-ਅੱਛਾ ਚਲੋ ਵਧੀਆ।
ਤੁਸੀਂ ਕੀ ਕੀਤਾ ਸਾਰਾ ਦਿਨ?
ਅਸੀਂ ਸਾਰਾ ਦਿਨ ਅਸੀਂ ਆਪਣਾ ਕੰਮ ਕੀਤਾ।
ਅੱਛਾ।
ਤੁੇ ਹਾਂ, ਘਰ ਦੇ ਕੰਮ ਕੀਤੇ ਮਸ਼ੀਨ ਦਾ ਕੰਮ ਕੀਤਾ। ਫੇਰ ਅਸੀਂ ਗੁਰਦੁਆਰੇ ਗਏ, ਫੇਰ ਗੁਰਦੁਆਰੇ ਆ ਕੇ ਫਰ ਮਾੜ ਘੁੰਮਣ ਗਏ ਸੀ।
ਅੱਛਾ।
ਹਾਂਜੀ-ਹਾਂਜੀ, ਤੇ ਤੁਹਾਡਾ ਕਿਵੇਂ ਦਾ ਗਿਆ ਦਿਨ?
ਮੈਂ ਸਾਰਾ ਦਿਨ ਸੁੱਤਾ ਰਿਹਾ।
ਅੱਛਾ-ਅੱਛਾ।
ਹਾਂਜੀ।
ਅੱਛਾ ਹੋਰ ਹੋ ਸੁਣਾਓ?
ਹੋਰ ਤੁਸੀਂ ਕਿੰਨੇ ਵੱਜੇ ਉੱਠ ਜਾਂਦੇ ਹੋ ਸਵੇਰੇ?
ਸਵੇਰੇ ਅਸੀਂ ਪੰਜ ਵਜੇ ਉੱਠ ਜਾਂਦੇ ਹਾਂ।
ਅੱਛਾ ਉਠਕੇ ਉੱਠ ਕੇ ਹੀ ਕਰਦੇ ਹੋ, ਪਹਿਲਾ ਕੰਮ ਸਬ ਤੋ?
ਪਹਿਲਾ ਕੰਮ ਅਸੀਂ ਸਵੇਰੇ ਉੱਠੇ ਆ, ਗਰਮ ਪਾਣੀ ਪੀਂਦੇ ਹਾਂ ਗਰਮ ਪਾਣੀ ਪੀ ਕੇ ਦੋ ਚੱਕਰ ਲਾ ਲੈਨੇ। ਤੇ ਫਿਰ ਘਰ ਕਰਕੇ ਫ਼ੇਰ ਲੈਂਦੇ ਹਾਂ ਨਹਾ ਕੇ ਫੇਰ ਪਾਠ ਪੂਜਾ ਕਰ ਲੈਂਦੇ ਆ ਬਸ
ਅੱਛਾ।
ਹਾਂਜੀ।
ਤੁਸੀਂ ਨਾਸ਼ਤੇ ਵਿੱਚ ਕੀ ਬਣਾਉਂਦੇ ਹੋ ਆਮ ਤੌਰ 'ਤੇ ਰੋਜ਼?
ਹਾ ਪਰੌਠੀ ਬਣਾਨੇ ਆ।
ਅੱਛਾ, ਅਸੀਂ ਵੀ ਪਰੌਠੀ ਬਣਾਨੇ ਹਾਂ।
ਬਣਦੇ ਆ ਹਾਂਜੀ।
ਹਾਂਜੀ
ਹੂੰ, ਹੋਰ
ਹੋਰ ਸੁਣਾਓ ਜੀ।
ਤੁਹਾਡੀ ਆਵਾਜ਼ ਆਵਾਜ਼ ਕੱਟਦੀ ਪਈ ਹੈ ਤੁਹਾਡੀ।
ਅੱਛਾ, ਉਹ ਅੱਛਾ-ਅੱਛਾ ਮੈਂ ਬਾਹਰ ਆਉਂਦੀ ਹਾਂ। ਆਹੋ, ਮੈਨੂੰ ਗਾਲਾ ਪੈਣ ਗਈ ਆ। ਹਾਂਜੀ।
ਹੋਰ ਅੱਜ ਮੌਸਮ ਕਿਵੇਂ ਦਾ ਇਹ ਤੁਹਾਡੇ ਉੱਥੇ?
ਮੌਸਮ ਹਾਂਜੀ-ਹਾਂਜੀ ਗਰਮੀ ਬੜੀ ਆ ਅੱਜ ਇੱਥੇ ਹਾਂਜੀ।
ਹਾਂਜੀ, ਅੱਜ ਗਰਮੀ ਬੜੀ ਜ਼ਿਆਦਾ।
ਹਾਂਜੀ-ਹਾਂਜੀ।
ਤੁਸੀਂ ਪਾਰਕ ਵਗੈਰਾ ਵੇਚ ਜਾਂਦੇ ਹੋ ਸੈਰ ਕਰਨ।
ਹ
ਹ
ਹਾਂਜੀ-ਹਾਂਜੀ ਚਲੇ ਜਾਨੇ ਆ ਕਦੀ-ਕਦੀ ਚਲੇ ਜਾਨੇ ਆ ਪਾਰਕ ਵਿੱਚ ਅਸੀ ਸੈਰ ਕਰਨ। ਮਤ ਡੇਲੀ ਤੇ ਨੀ ਜਾਇਆ ਜਾਂਦਾ। ਕਦੀ-ਕਦੀ ਲੈ ਜਾਨੇ ਆ ਬੱਚਿਆ ਨੂੰ ਵੀ ਉਹ ਵੀ ਤਾ ਬੱਚਿਆ ਨੂੰ ਤਾ ਲੈ ਕੇ ਜਾਨੇ ਬੱਚਿਆ ਛੁੱ ਛੁੱਟੀਆ ਪਈ ਦੀਆ ਨਾ। ਤੇ ਫੇਰ ਤਾ ਬੱਚੇ ਮਗਰ ਪੈ ਜਾਂਦੇ ਆ ਫੇਰ ਲੈ ਜਾਨੇ ਆ ਬੱਚਿਆਂ ਨੂੰ। ਹਮ ਹਾਂ ਹੋਰ ਤੁਸੀ?
ਤੁਹਾਨੂੰ ਗਰਮੀਆਂ ਚ ਕੀ ਖਾਣਾ ਪਸੰਦ ਲੱਗਦਾ?
ਆਂ ਵਿੱਚ ਸਾਨੂੰ ਠੰਡੀ-ਠੰਡੀ ਚੀਜ਼ਾਂ ਜਾਦਾ ਪਸੰਦ ਹੈ ਹਾਂਜੀ ਮਤਲਬ ਕੀ ਜਾਦਾ ਹਾਂਜੀ-ਹਾਂਜੀ। ਹਾਂਜੀ ਠੰਡੀ ਕੁੁਲਫੀ ਹੋ ਗਈ ਮਤਲਬ ਵੀ ਜਾਦਾ ਠੰਡੀ ਨਾ ਹੋਵੇ ਨੋਰਮਲ ਠੰਡੀ ਹੋਵੇ ਤਾਂ ਤੇ ਖਾਧੀ ਜਾਂਦੀ ਵੰਨਾ ਫਿਰ ਦੰਦਾਂ ਨੂੰ ਲੱਗਦੀ ਹੈ ਨਾ।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
ਤੇ ਫੇਰ ਉਹ ਹਾਂ ਫਿਰ ਗਰਮ ਸਰਦ ਹੋ ਜਾਂਦੀ ਦੰਦਾਂ ਨੂੰ।
ਹਾਂਜੀ।
ਹਾਂਜੀ ਤੇ ਤੁਹਾਨੂੰ ਕੀ ਪਸੰਦ ਹੈ ਗਰਮੀਆ ਵਿੱਚ ਖਾਣਾ।
ਮੈਨੂੰ ਵੀ ਠੰਡੀ ਚੀਜ਼ਾਂ ਹੀ ਪਸੰਦ ਹੈ। ਗਰਮੀਆ ਸਾਰਿਆ ਨੂੰ ਠੰਡੀ ਹੁੰਦੀ ਪਸੰਦ। ਗਰਮ ਕੋਈ-ਕੋਈ ਖਾ ਹਾਂਜੀ, ਸ਼ੇਕ ਵਗੈਰਾ ਪੀ ਲਿਆ।
ਹਾਂਜੀ-ਹਾਂਜੀ ਉਹ ਤੇ ਐ ਈ ਏ। ਅਸੀ ਵੀ ਸ਼ੇਕ ਬਣਾਇਆ ਸੀ ਸਵੇਰੇ ਬੱਚਿਆ ਨੂੰ ਬਣਾ ਕੇ ਪਿਆਇਆ ਸੀ। ਦੁਪਹਿਰੇ ਤੇ ਉਹ ਠੰਡਾ ਫੇਰ ਇਹਨਾਂ ਨੇ ਪੀਤਾ ਠੰਡਾ-ਠੰਡਾ ਗਰਮੀ ਹੈ ਨਾ ਇਸ ਕਰਕੇ।
ਹਾਂਜੀ। ।
ਅੱਛ ਹੋਰ ਗਰਮੀਆ ਤੁਸੀ ਗਏ ਨੀ ਛੁੱਟੀਆ ਵਿੱਚ ਘੁੰਮਣ ਨੀ ਗਏ।
ਨਾ ਅਸੀ ਗਏ ਨਹੀ ਇਸ ਵਾਰ ਗਰਮੀ ਬਹੁਤ ਪੈ ਰਹੀ ਹੈ।
ਅੱਛਾ-ਅੱਛਾ।
ਤੁਸੀਂ ਨੀ ਗਏ ਕਿੱਧਰੇ।
ਬਸ ਦੇਖੋ ਦੋ ਦਿਨਾ ਤੱਕ ਜਾਵਾਂਗੇ ਘੁੰਮਣ।
ਹਾਂਜੀ ਥੋੜਾ ਇੰਜੋਏ ਵੀ ਕਰਨਾ ਚਾਹੀਦਾ।
ਹਾਂਜੀ-ਹਾਂਜੀ ਉਹ ਤੇ ਹੈ ਹੀ ਏ ਹੁਣ ਦੇਖੋ ਬੱਚੇ ਮਗਰ ਪੈ ਗਏ ਆ ਹੁਣ ਜਾਵਾਂਗੇ ਦੋ ਦਿਨਾ ਤੱਕ। ਇਹਨਾਂ ਦੀ ਦਾਦੀ ਵੀ ਚੱਲੀ ਹੈ ਨਾ ਬਾਅਦ ਤੇ ਉਹ ਆ ਨ ਗੇ ਤੇ ਫੇਰ ਅਸੀ ਜਾਵਾਂਗੇ ਹਾਂਜੀ। ਫਿਰ ਘਰ ਵੀ ਕਿਸੇ ਨੇ ਰਹਿਣਾ ਹੈ ਨਾ ਹਾਂਜੀ ਉਹੀ। ਹਾਂਜੀ-ਹਾਂਜੀ ਤਾਂ ਹੀ ਤੇ ਫੇਰ ਮੈਂ ਕਿਹਾ ਚਲੋ ਦਾਦੀ ਇਹਨਾਂ ਦੀ ਆ ਜਾਏਗੀ ਬੱਚਿਆ ਦੀ। ਤੇ ਫੇਰ ਅਸੀ ਜਾਵਾਂਗੇ ਘੁੰਮਣ। ਤੇ ਤੁਹਾਨੂੰ ਵੈਸੇ ਤੁਸੀ ਘੁੰਮਣ ਜਾਓ ਤੇ ਕਿੱਥੇ ਘੁੰਮਣ ਜਾਓਗੇ ਤੁਸੀ ਗਰਮੀ
ਕੋਈ-ਕੋਈ ਠੰਡ ਏਰੀਏ ਵਿੱਚ ਹੀ ਜਾਵਾਂਗੇ ਕੋਈ ਪਹਾੜੀ ਪਾਸੇ।
ਅੱਛਾ-ਅੱਛਾ ਹੋਰ। ਜਿਵੇਂ ਕਿ
ਜਿਵੇਂ ਕੀ
ਤੇ ਅੱਛਾ-ਅੱਛਾ। ਹਾਂ ਸ਼ਿਮਲਾ ਵੀ ਠੰਡੀ ਰੇ ਓਥੇ ਵੀ। ਓਥੇ ਵੀ ਬਰਫ਼ ਪੈਂਦੀ ਐ। ਹਾਂਜੀ। ਹੋਰ?
ਹਾਂ, ਲੋ।
ਤੁਆਡੇ ਕੋਲਜ ਖੁੱਲ ਗਏ।
ਨਈ ਹਜੇ ਕੋਲਜ ਨਈ ਖੁੱਲੇ। ਹਜੇ ਰਜਿਸਟ੍ਰੇਸ਼ਨ ਹੁੰਦੇ ਪਏ ਨੇ ਨਾ। ਕੋਲਜ ਦੇ, ਓ ਜਦੋਂ ਕੰਪਲੀਟ ਹੋਣਗੇ ਫੇਰ ਹੋਣਗੇ।
ਅੱਛਾ ਮੈਂ ਤਾਨੂੰ ਸ਼ਾਮੀ ਬਾਜ਼ਾਰ ਵੀ ਵੇਖਿਆ ਸੀ। ਤੁਸੀਂ ਬਾਜ਼ਾਰ ਵੀ ਗਏ ਦੇ ਸੀ।
ਹਾਂਜੀ ਗਿਆ ਦਾ ਸੀ ਬਜ਼ਾਰ ਵੀ।
ਅੱਛਾ ਮੈਂ ਤਾਂਈ ਕਵਾਂ ਮੈਂ ਕਿਆ ਲੱਗਦੇ ਤੇ- ਭਾਜੀ ਹੋਈ ਤੇ ਫੇਰ ਮੈਂ ਕਿਹਾ, ਹਾਲ ਤੇ ਫੇਰ ਤਾਂ। ਮੈਂ ਕਿਹਾ ਫੋਨ ਕਰਕੇ ਪੁੱਛਾਂਗੀ ਤੇ ਤਾਂ। ਕੁਛ ਵੈਸੇ ਹੀ ਗਏ ਸੀਗੇ, ਕੁੱਝ ਖਰੀਦਾਰੀ ਕਰਨ ਗਏ ਸੀ।
ਭਾਂ ਵੈਸੇ ਹੀ ਸ਼ੋਪਿੰਗ ਕਰਨਗੇ ਥੋੜੀ ਬਹੁਤ ਖਰੀਦਾਰੀ ਕਰਨਗੇ।
ਅੱਛਾ- ਅੱਛਾ।
ਹਾਂਜੀ, ਘਰ ਦਾ ਸਮਾਨ ਲੈਣ ਗਏ ਥੋੜਾ ਜਿਹਾ।
ਕਿੱਥੋਂ ਲੈਂਦੇ ਹੋ ਤੁਸੀਂ, ਘਰ ਦਾ ਸਮਾਨ? ਕਿਹਦੀ ਸ਼ੋਪ ਤੋਂ? ਕ ਮੋਲ ਵੀਚੋ ਲੇਦੇ ਹੋ ਕਿ ਸ਼ੋਪ?
ਮੋਲ ਚੋਂ ਵੀ ਲੈ ਲੈਂਦੇ ਹਾਂ। ਥੋੜਾ ਬਹੁਤ ਸ਼ੋਪ ਤੋਂ ਵੀ ਲੈ ਲੈਂਦੇ ਹਾਂ। ਜਿੱਥੋਂ ਸਹੀ ਲੱਗਦਾ ਲੈ ਲੈਂਦੇ ਹਾਂ।
ਅੱਛਾ- ਅੱਛਾ ਹਾਂ ਉਹ ਤੇ ਹੈ ਹੀ, ਬੰਦਾ ਦੇ ਕੇ ਹੀ ਲੈਂਦਾ ਸਮਾਨ।
ਤੁਹਾਨੂੰ ਖਾਣ ਚ ਕਿਹੜਾ ਫਰੂਟ ਪਸੰਦ ਹੈ, ਜਿਹੜਾ ਬੋਡੀ ਲਈ ਵੀ ਵਧੀਆ ਹੋਏ।
ਅੱਛਾ। ਪਿਤਾ, ਪਿਤਾ ਵੀ ਸਹੀ ਲੱਗਦਾ ਪਪੀਤਾ ਵੀ ਸਹੀ ਲੱਗਦਾ ਮਤਲਬ।
ਹਾਂਜੀ, ਹੋਰ ਡਾਇਜੈਸ਼ਨ ਵਾਸਤੇ ਵਧੀਆ ਹੁੰਦਾ, ਬੋਡੀ ਵਾਸਤੇ।
ਹਾਂਜੀ- ਹਾਂਜੀ ਉਹੀ ਹੈ।
ਹੂੰ, ਤੁਸੀਂ ਸ਼ਾਮ ਨੂੰ ਕੀ ਕਰਦੇ ਹੋ ਫੇਰ?
ਸ਼ਾਮੀ ਮ ਜਾਣੀ ਆ ਸੀ। ਪੂਰੀ ਫੈਮਿਲੀ ਇਕੱਠੀ ਹੋ ਕੇ, ਚਾਹ- ਚੂ ਪੀਨੇ ਆ ਅਸੀ। ਫੈਮਿਲੀ ਇੱਥੇ ਵਹਿਨੇ ਆ ਚਾਹ ਪੀਂਦੇ ਹਾਂ। ਫੇਰ ਹੱਸ ਹਸੀਂ- ਮਜ਼ਾਕ ਕਰਨੇ ਹਾਂ ਤੇ, ਫੇਰ ਤਾਂ।
ਹਾਂਜੀ, ਅਸੀਂ ਵੀ ਸ਼ਾਮੀ ਚਾਹ ਪੀਂਦੇ ਹਾਂ, ਸਾਰਿਆਂ ਨੂੰ
ਅੱਛਾ- ਅੱਛਾ। ਮੈਂ ਕਿਹਾ ਤੁਸੀਂ ਹੁਣ ਫਿਊਚਰ ਵਿਚ, ਅੱਗੇ ਕੀ ਸੋ ਸੋਚਿਆ ਕਰਨ ਵਾਸਤੇ।
ਹਜੇ ਤੇ ਡਿਗਰੀ ਪੂਰੀ ਕਰਾਂਗੇ। ਤਿੰਨ ਸਾਲ, ਉਸ ਤੋਂ ਬਾਅਦ ਫੇਰ ਅੱਗੇ ਸੋਚਾਂਗੇ।
ਅੱਛਾ, ਫੇਰ ਵੀ ਕੁਛ ਤੇ ਸੋਚਿਆ ਹੀ, ਅੱਛਾ- ਅੱਛਾ।
ਹਾਂ, ਪਹਿਲੇ ਤਿੰਨ ਸਾਲ ਦਾ ਸੋਚ ਰਹੇ ਹਾਂ। ਨਾ ਹਜੇ ਤਾਂ ਨਹੀ। ਉਹ ਤੇ ਆਪਣੇ ਆਪ ਸੋਚਦੇ ਰਹਾਂਗੇ ਤਿੰਨ ਸਾਲ।
ਹਾਂਜੀ ਬਿਲਕੂਲ। ਅੱਛਾ- ਅੱਛਾ, ਹਾਂ ਉਹ ਤੇ ਹੈ ਹੀ ਹੈ। ਤਿੰਨ ਸਾਲ ਦਾ ਹੋ ਕੇ ਫੇਰ ਹੀ ਕੁਛ ਕੁਛ ਬੰਦਾ ਜੋਬ ਵਗੈਰਾ ਕਰੇਗਾ। ੳਹੀ ਤੇ
ਹੂੰ।
ਹੋਰ? ਤੁਸੀਂ ਹੋਰ ਦੱਸੋ?
ਤੁਹਾਨੂੰ ਸ਼ੋਪਿੰਗ ਪਸੰਦ ਏ ਕਰਨੀ?
ਹਾਂਜੀ- ਹਾਂਜੀ। ਸ਼ੋਪਿੰਗ ਤੇ ਪਸੰਦ ਹੀ ਹੈ। ਅਸੀਂ ਬਸ।
ਕਿੰਨੇ ਵਜ ਹਾਂਜੀ।
ਘੋਮ ਫੇਰ ਕੇ ਕਰ ਲੈਂਨੇ ਆ ਸ਼ੋਪਿੰਗ। ਕਿਤੇ ਬਜ਼ਾਰ ਜਾਂਨੇ ਆਂ, ਅਸੀਂ ਅ ਦਿੱਕਤ ਤੇ ਸ਼ਾਮੀ-ਸ਼ਾਮੀ ਗਨੇ ਆ, ਏਕ ਤੇ ਗਰਮੀ ਬੜੀ ਪੈਂਦੀ ਪਈ ਏ। ਫੇਰ ਆਪਾਂ ਛੇ-ਸੱਤ ਵਜੇ ਈ ਜਾਂਨੇ ਆਂ, ਹਾਂਜੀ-ਹਾਂਜੀ ਫੇਰ ਸ਼ਾਮੀ ਜਾਂਨੇ ਆ ਸ਼ਾਮੀ ਸ਼ੋਪਿੰਗ ਕਨ ਆ ਅਸੀ, ਜਾ ਕੇ। ਤੇ ਫੇਰ ਓਈਓ, ਹਾਂ। ਜੇ ਸਰਦੀਆਂ ਹੋਨ ਤੇ ਫੇਰ ਸਵੇਰੇ ਨਿਕਲ ਜਾਂਨੇ ਆਂ, ਦੁਪੈਰਾ ਵਾਲੇ ਫੇਰ
ਹਾਂਜੀ, ਸਰਦੀਆਂ ਦਾ ਸ੍ਹਾਬ ਹੋਰ ਹੋ ਜਾਂਦੈ ਗਰਮੀ
ਹਾਂਜੀ, ਓਈ ਏ ਤੇ, ਬਸ ਫੇਰ।
ਤੁਆਨੂੰ ਸਰਦੀਆਂ ਪਸੰਦ ਏ ਗਰਮੀਆਂ?
ਮੈਂਨ ਜਾਦਾਤਰ ਤੇ ਸਰਦੀਆਂ ਈ ਪਸੰਦ ਏ, ਕੇਓਕੇ ਸਰਦੀਆਂ ਵੇੱਚ ਨਾ ਅ ਕਾੰਮ ਹੋ ਜਾਂਦਾ ਥੋੜਾ ਬੋਤ, ਗਰਮੀਆਂ ਵੇਚ ਤੇ ਕੋਈ ਕੰਮ ਕਰਨ ਦਾ ਵੀ ਨੀ ਦੇਲ ਕਰਦਾ ਕੇਓ ਗਰਮੀ ਬੜੀ ਲੱਗਦੀ ਏ, ਓਹ ਏਸੀ
ਸਰਦੀਆਂ ਵੇਚ, ਸਰਦੀਆਂ ਵੇ ਕਿਦਰੇ ਵੀ ਬੈਹ ਕੇ ਕਾਰ ਲੋ। ਗਰਮੀਆਂ ਚ ਬੈਠਾ ਨੀ ਜਾਂਦਾ।
ਓਈ ਤੇ। ਗਰਮੀਆਂ ਵਿੱਚ ਏਸੀ ਚਾਈਦਾ ਸਾਨੂੰ ਵਈ ਏਸੀ ਅ, ਚਲਾਓ ਫੇਰ ਕਾੰਮ ਕਰੋ। ਨਾ-ਨਾ, ਹਾਂਜੀ ਓਈ ਤੇ।
ਹਾਂ।
ਏਸ ਕਰਕੇ ਸਰਦੀਆਂ ਜਾਦਾ ਪਸੰਦ ਏ। ਅੱਛਾ। ਹੋਰ ਆੱਜ ਦਾ ਦੇਨ ਤੁਆਡਾ ਸਈ ਬੀਤੇਆ?
ਹਾਂਜੀ, ਆੱਜ ਦਾ ਦੇਨ ਬੜਾ ਸਈ ਗੇਆ।
ਅੱਛਾ, ਅੱਛਾ, ਅੱਛਾ ਤੇ ਹਾਂਜੀ।, ਹੋਰ?
ਤੁਹਾਨੂੰ ਫੇਰ ਗਾੱਲ ਕਰਾਂਗਾ।
ਅੱਛਾ। ਹਾਂਜੀ-ਹਾਂਜੀ, ਸਾਸੀ ਕਾਲ ਠੀਕ ਏ, ਹਾਂਜੀ।